ਹੈਲੋ ਹੈਲੋ ਹੈਲੋ- ਹੈਲੋ- ਆਵਾਜ਼ -ਆਵਾਜ਼ ਆ ਰਹੀ ਹੈ।
ਜੀ ਆ ਰਹੀ ਹੈ ਨਾ, ਦੱਸੋ ਤੁਸੀਂ
ਹਮ ਬੱਸ ਵਧੀਆ, ਤੁਹਾਡਾ ਉਹ ਸਹੀ ਨੀ ਲੱਗਿਆ ਮੇਰੇ ਖਿਆਲ ਨਾਲ ਜਿਹੜਾ ਲਗਾਇਆ ਤੁਸੀਂ ਪੂਤਣਾ
ਹਾ, ਕੀ ਕਹਿ ਰਹੇ ਹੋ?
ਚੈੱਕ ਚੈੱਕ ਕਰਕੇ ਕਰੋ ਪੂਰਾ, ਕੀ ਕਰ ਰਹੇ ਤੁਸੀਂ
ਅਰੇ ਸਭ ਠੀਕ ਆ, ਉਹ ਨੈਟਵਰਕ ਪ੍ਰੋਬਲਮ ਹੋ ਜਾਂਦੀ ਨਾ ਕੀਤਾ, ਪਰੇਸ਼ਾਨ ਕਿਉਂ ਹੁੰਦੇ ਹੋ ਤੁਸੀਂ ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ ਵਿਚ ਵਿਚ, ਬਸ ਤਬੀਅਤ ਠੀਕ ਨੀ ਲੱਗਣ ਰਹੀ ਮੇਰੀ
ਹੰਮ ਕਿ ਸਰਦੀ ਲੱਗ ਰਹੀ, ਸਰਦੀ
ਹੰਮ, ਸਰਦੀ ਲੱਗ ਰਹੀ ਆ
ਸਰਦੀ ਹੈਗੀ, ਕਿ ਕੀ ਹੈ-
ਸਰਦੀ -ਸਰਦੀ ਲੱਗ ਹੀ ਲੱਗਦਾ, ਦਵਾਈ ਉਹ ਵੇਖਦੀ ਆ-
ਐਲਰਜੀ ਦਵਾਈ ਲੈ ਲਓ, ਸਰਦੀ ਵਰਦੀ ਜਿਹੜੀ ਹੋਏਗੀ ਹੋ ਸਕਦਾ ਕਿ ਹਵਾ ਪਾਣੀ ਨਾਲ ਥੋੜਾ ਹੁੰਦਾ ਨਾ
ਹਮ
ਇਕ ਐਲਰਜੀ ਦੀ ਦਵਾਈ ਲੈ ਲਓ-
ਕੋਈ ਨੀ ਲੱਗਣੀ ਵੀ ਚਾਹੀਦੀ ਕਈ ਵਾਰੀ, ਸਰਦੀ ਵਗੈਰਾ। ਹਹ, ਕਫ ਕੁੱਖ ਜਿਹੜਾ ਜੰਮਿਆ ਨਿਕਲ ਜਾਂਦਾ ਬਾਹਰ ਦਵਾਈ ਖਾ ਲੂ ਮੇਰੇ ਫਿਰ ਅੰਦਰ ਰਹਿ ਜਾਣਾ, ਇ ਤਰਾ ਹੋਰ ਇੱਕ ਬੜੀ ਹਾਂਜੀ, ਪਤਾ ਨੀ ਤੁਸੀਂ ਵੇਖੀ ਕੇ ਨੀ ਵੈਬਸੀਰੀਜ ਦੀ ਆਈ ਬਹੁਤ ਵਧੀਆ ਹਮ ਹਮ-
ਹ ਕਿਹੜੀ ਆਈ ਆ ਇੱਕ ਹੈਗੀ ਆ, ਮਤਲਬ ਨਾ ਉਹ ਬੱਚੇ ਰਹਿੰਦੇ ਆ
ਹੰਮ
ਤੇ ਉਹਨਾਂ ਨੂੰ ਇਹ ਤਰ੍ਹਾਂ ਚਾਬੀਆਂ ਜਿਹੀਆਂ ਮਿਲਦੀਆਂ ਵਾ ਤੇ ਚਾਾਬੀਆਂ, ਚਾਬੀਆਂ ਉਹ ਜਿੱਥੇ ਲਗਾਉਂਦੇ ਆ ਤੇ ਉੱਧਰ ਚਾਬੀ ਲਵਾਉਂਦੇ ਆ, ਤੇ ਦੂਸਰੀ ਜਗ੍ਹਾ ਪਹੁੰਚ ਜਾਂਦੇ ਖੋਲ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਰਹਿੰਦੀਆਂ ਵ, ਹੰਮ
ਹੰਮ ਹੰਮ
ਅਲੱਗ- ਅਲੱਗ ਤਰ੍ਹਾਂ ਦੀਆਂ ਚਾਬੀਆਂ ਰਹਿੰਦੀਆਂ, ਕਿਸੇ ਦੇ ਨਾਲ ਇੱਕ- ਇੱਕ ਹੈਗੀ ਆ, ਜੋ ਬੰਦੇ ਦੇ ਸਿਰ ਦੇ ਪਿੱਛੇ ਲਗਾਏ ਤੇ ਉਹਦਾ ਦਿਮਾਗ ਦੇ ਅੰਦਰ ਵੜ ਸਕਦਾ ਉਹ
ਹੰਮ ਹੰਮ ਹੰਮ ਅ, ਚਾਬੀਆ-ਚਾਬੀਆਂ ਵਾਲੀ
ਚਾਬੀਆਂ ਵਾਲੀ ਆ ਹਾਂ, ਤੇ ਇੱਕ ਹੈਗੀ ਗੀ ਆ ਹਾਂ ਇੱਕ ਚਾਬੀ ਇਸ ਤਰ੍ਹਾਂ ਦੀ ਰਹਿੰਦੀ ਆ, ਕਿ ਉਹ ਉਹਨੂੰ ਥੋੜਾ ਕਿਤੇ ਲਗਾ ਦੇਵੇ, ਫਿਰ ਅੱਗ ਲਗ ਜਾਂਦੀ, ਪੂਰੀ ਅੱਗ ਵਾਲੀ ਚਾਬੀ
ਅੱਛਾ।
ਤੇ ਇਸ ਤਰ੍ਹਾਂ ਹੀ ਕਰਕੇ ਨਾ, ਬਹੁਤ ਸਾਰੀਆਂ ਚਾਬੀਆਂ ਰਹਿੰਦੀਆਂ ਉਹਨਾਂ ਕੋਲ
ਹੂੰ-ਹੂੰ।
ਤੇ ਮੈਨੂੰ ਤੇ ਉਹ ਵਾਲੀ ਚਾਾਬੀ ਬੜੀ ਮਸਤ ਲੱਗੀ ਜਿਹੜੀ ਇੱਧਰ ਚਾਬੀ ਲਗਾਓ, ਆਪਣੇ ਦਿਮਾ ਮਨ ਚ ਸੋਚੋ ਕੀ ਅਸੀਂ ਕਿੱਥੇ ਜਾਣਾ ਵਾ, ਤੇ ਉੱਥੇ ਪਹੁੰਚਗੇ ਜੋਗੇ। ਮੈਂ ਕਿਹਾ ਐ ਵਾਲੀ ਚਾਬੀ ਹੋਣੀ ਚਾਹੀਦੀ, ਸਾਡੇ ਕੋਲ ਵੀ।
ਹਾਂ ਸਹੀ ਗੱਲ ਹੈ, ਕਿ ਇੱਥੇ ਚਾਬੀ ਨਾ ਲਗੀ
ਉੱਥੇ ਪਹੁੰਚ ਗਏ, ਉਹੀ ਨਾ ਬੜੀ ਵ ਵਧੀਆ ਲੱਗੀ ਮੈਨੂੰ, ਮੈਂ ਕਿਹਾ ਹਾਏ ਕਿਤੋਂ ਮੈਨੂੰ ਵੀ ਮਿਲਜੇ ਇਹੋ ਜਿਹੀ ਚਾਬੀ ਕੋਈ।
ਹੂੰ ਮੈਨੂੰ ਤੇ ਮੈਂ ਤਾਂ ਯੂਟਿਊਬ ਤੇ ਜ਼ਿਆਦਾ ਟ੍ਰੈਵਲਿੰਗ ਵਾਲੇ ਵਲੋਗ ਦੇਖਦਾ, ਟ੍ਰੈਵਲਿੰਗ ਟਰੈਵਲਿੰਗ ਵਾਲੇ ਬਲੋਗ ਮੈਨੂੰ ਬਹੁਤ ਪਸੰਦ ਆਂਦੇ ਨੇ, ਅੱਡ-ਅੱਡ ਜਗ੍ਹਾ ਦਿਖਾਦੇ ਨੇ। ਨੇ ਅੱਡ-ਅੱਡ ਥਾਂ ਦਿਖਾਦੇ ਨੇ।
ਹੂੰ ਸਾਡੇ ਹੂੰ ਅੱਛਾ-ਅੱਛਾ, ਸਾਡੇ ਇੱਥੇ ਮੇਲਾ ਲੱਗ ਲਗਦਾ ਇੱਕ, ਮੇਲੇ ਚ ਵੀ ਕਾਫੀ ਵੀ ਚੰਗਾ-ਚੰਗਾ ਸਮਾਨ ਆਉਂਦਾ ਵਾ, ਕੋਈ ਸਾਡੇ ਇੱਥੇ ਲਾਗੇ ਇੱਕ ਜਗ੍ਹਾ ਹੈਗੀ ਆ, ਕੋਈ ਕੋਲੇਜ ਆ ਲੱਗਦਾ ਵਾ ਹਾਂ ਤੇ ਹੂੰ ਉਈ ਬੱਚੇ ਜਿੱਦ ਕਰਦੇ ਰਹਿੰਦੇ ਆ ਜਾਣਾ-ਜਾਣਾ, ਇੱਕ ਵਾਰੀ ਗਏ ਹੂਅ, ਬਹੁਤ ਪਹਿਲਾਂ ਇਕ ਵਾਰੀ ਅਸੀਂ ਗਏ ਸੀ ਛੋਟੇ ਸੀ ਉਦੋ ਬੱਚੇ, ਤੇ ਅਸੀਂ ਇਦਾ ਈ ਜਾਣ ਲੱਗੇ ਅੰਦਰ ਤੇ ਨਾ ਹੀ ਕਹਿੰਦੇ, ਉਹ ਕਹਿੰਦੇ ਕਿ ਪੰਜ ਸਾਲ ਦੇ ਛੋਟੇ ਬੱਚੇ ਦੀ ਟਿਕਟ ਨਹੀਂ ਲੱਗਦੀ ਵੱਡੇ ਤੇਰੀ ਲੱਗਦੀ ਏ, ਤੇ ਅਸੀਂ ਬੋਲੇ ਸਾਡੀ ਪੰਜ ਸਾਲ ਦੀ ਆ, ਤੇ ਸਾਡੀ ਕੁੜੀ ਕਹਿੰਦੀ ਨਹੀਂ-ਨਹੀਂ ਅਸੀਂ ਮੈਂ ਤੇ ਸੱਤ ਸਾਲ ਦੀ ਆ ਕਹਿੰਦੇ ਆ ਕੀ, ਅਸੀਂ ਬੋਲੇ ਪੰਜ ਸਾਲ ਦੀ, ਕਹਿੰਦੇ ਤਾਨੂੰ ਜ਼ਿਆਦਾ ਪਤਾ ਵਾ ਕਹਿੰਦੀ ਨਹੀਂ ਮੈਂ ਸੱਤ ਸਾਲ ਦੀ ਆ, ੳਥੇ ਉਹ ਜਿਹੜਾ ਕ ਕਾਉਟਰ ਵਾਲਾ ਉਹ ਵੀ ਵੇਖ ਕੇ ਹੱਸ ਪਵੇ, ਕਹਿੰਦੇ ਕਿ ਲੈ
ਹੂੰ ਤੇ ਉੱਥੇ ਬੱਚਿਆਂ ਨੂੰ ਇਸ ਕਰਕੇ ਲੱਗਦਾ ਨਾ, ਚੂ ਚੂਲੇ-ਵੂਹਲੇ ਲੱਗੇ ਨੇ, ਸਮਾਨ ਵਿਕਦਾ, ਖਿ ਖਿਡੌਣੇ-ਉਡੌਣੇ ਵਿਕਦੇ ਨੇ
ਹਾਂਜੀ ਹਾਂ, ਸਾਨੂੰ ਵੀ ਲੱਗਦਾ ਈ ਆ, ਜਾਈਏ ਕੁਛ-ਕੁਛ ਲੈ-ਲੈ ਆਈਦਾ।
ਹਾਂ, ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਚਲੋ ਝੂਲੇ-ਵੂਲੇ ਵੀ ਝੂਲ ਆਵਾਂਗੇ। ਸਮਾ ਸਮਾਨ ਵੀ ਖ਼ਰੀਦ ਲਾਂਗੇ। ਘੁੰਮਣਾ-ਫਿਰਨਾ ਵੀ ਹੋ ਜਾਏਗਾ। ਆਹੋ, ਬੱਚਿਆਂ ਨੂੰ ਇਹੋ ਜਿਹੀ ਜਗ੍ਹਾ ਬਹੁਤ ਪਸੰਦ ਰਹਿੰਦੀ।
ਓਹ ਤੇ ਹੈ ਸਹੀ ਏ।
ਹੂੰ ਮੈਨੂੰ ਤਾਂ ਉਹੀ, ਮੈਂ ਦੱਸ ਰਿਹਾ ਸੀ ਟਰੈਵਲਿੰਗ ਵਾਲੇ, ਉਹ ਜਿਸ ਤਰ੍ਹਾਂ ਰਹਿੰਦੇ ਨਾ, ਵਲੋਗ ਬਹੁਤ ਚੰਗੇ ਲੱਗਦੇ ਨੇ।
ਅੱਛਾ-ਅੱਛਾ, ਹੂੰ ਵਧੀਆ ਤੇ ਚਲੋ ਬੰਦਾ ਘੁੰਮਦਾ-ਫਿਰਦਾ ਰਹਿੰਦਾ ਵਾ।
ਹਾਂ ਕਰ ਹਾਂ ਕਦੇ ਬੰਦਾ ਉਹ ਕਿੱਥੇ ਜਾ ਰਿਹਾ, ਕਦੇ ਕਿੱਥੇ ਜਾ ਰਿਹਾ, ਕਦੇ ਕਿੱਥੇ ਜਾ ਰਿਹਾ, ਦਿਖਾਦੇ ਰਹਿੰਦੇ ਨੇ। ਤੇ ਨਵੀਂ ਨਵਾਂਂ ਇਸ ਇਸ ਤਰ੍ਹਾਂ ਆਪਾਂ ਆਪਾਂ ਵੀ ਨਵੀਂ ਨਵੀਂ ਜਗ੍ਹਾ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਕੀ ਹੈ ਕੀ ਨਹੀਂ ਹੈ ਕਿੱਥੇ ਕੀ ਹੈ ਕਦੇ ਕਦੇ ਹੋਇਆ ਮੌਕਾ ਮਿਲਿਆ ਗਏ ਤੇ ਫਿਰ ਚਲੋ ਪਤਾ ਰਹਿੰਦੈ ਬੰਦੇ ਨੂੰ।
ਹੂੰ।
ਇਸ ਤਰਾਂ ਈ ਦੇਖ-ਦੇਖ ਕੇ
ਹਮ ਕੋਈ ਆਉਂਦਾ ਸੀ ਤ ਟੇਵਲ ਚ ਚਾਅ ਬਣਾ ਕੇ ਰੱਖ ਦਿੰਨੀ ਐਂ, ਫਿਰ ਮੈਨੂੰ ਓਈ ਹੋ ਕੋਈ-ਕੋਈ ਆ ਜਾਂਦਾ ਤੇ ਫਿਰ ਬਾਹਰ ਜਾਣ ਦਾ ਨੀ ਹੁੰਦਾ ਵਾ, ਕੰਮ ਵਾਲੇ ਵੀ ਲੱਗੇ ਹੋਏ ਆ। ਤਈ ਬਣਾ ਕੇ ਰੱਖ ਦੇਈਦੀ ਐ ਤੇ ਆਖੇ ਆਪੇ ਲੈ ਜਾਂਦੇ ਫਿਰ। ਕੰਮ ਚੱਲਣ ਡਿਆ ਥੋੜਾ ਘਰ ਦਾ ਹਾਂਜੀ।
ਹਮ ਕਿਆ ਕੀ ਕੰਮ ਕਰਾ ਰਹੇ ਤੁਸੀਂ।
ਅਸੀਂ ਆ ਥੋੜਾ ਕੋ ਰਪੇਅਰ ਵਗੈਰਾ ਕੁਸ-ਕੁਸ ਜਗ੍ਹਾ ਤੇ ਖਰਾਬ ਹੋਇਆ ਸੀ ਵੀ ਸਭ ਲੱਗੇ ਹੋਏ ਮਿਸਤਰੀ ਕਰਨ ਵਾਸਤੇ।
ਅੱਛਾ ਹਮ ਹਾਂ ਮੈਂ ਆਇਆ ਸੀ ਤੇ ਤੁਹਾਡਾ ਅਧੂਰਾ ਪਿਆ ਸੀ ਥੋੜ੍ਹਾ ਕੰਮ।
ਹਾਂਜੀ ਹਾਂ ਘਰ ਚ ਇਸ ਤਰਾ ਰੈਡਿੰਗ ਵਗੈਰਾ ਲਗਾਉਣ ਵਾਲੀ ਆ, ਤੇ
ਕ ਕੱਚ ਵੀ ਨੀ ਲੱਗਿਆ ਸੀ ਰੈਲਿੰਗ ਵੈਲਿੰਗ ਦਾ ਵੀ
ਹਾਂਜੀ ਬਸ ਓਈ ਸਭ ਚੱਲਣ ਡਿਆ ਹੁਣ ਥੋੜਾ-ਥੋੜਾ ਕਰਕੇ ਆਸਤੇ-ਆਸਤੇ ਲੱਗੇ ਹੋਏ ਆ ਕਰਨ।
ਕੈਅ ਰਹੇ ਸੀ ਕਿ ਬਾਅਰ ਦਾ ਗੇਟ ਵੀ ਚੇਂਜ ਕਰਨਾ ਜੇੜਾ ਮੇਨ ਗੇਟ।
ਹਾਂਜੀ, ਕਰਨਾ ਵਾ ਨਾ ਉਹ ਵੀ ਕਰਨਾ ਵਾ ਚੇਂਜ ਓਹੀ ਆ
ਮੇਨ ਗੇਟ ਤੁਸੀਂ ਚੇਂਜ ਕਰਾਣਾ ਐ ਨਾ?
ਹੂੰ
ਉਹ ਤੇ ਮੇਰਾ ਇੱਕ ਦੋਸਤ ਹੈਗਾ, ਜਿਹੜਾ ਕੰਮ ਕਰਦਾ ਗੇਟ ਦਾ।
ਅੱਛਾ।
ਤੇ ਬਹੁਤ ਵਧੀਆ ਕੰਮ ਕਰਦਾ ਗੇਟ ਦਾ।
ਅੱਛਾ ਠੀਕ ਹੈ, ਨਾ ਦੱਸ ਦਿਓ, ਹੁਣ ਤੇ ਰੈਲਿੰਗ ਗੇਟ ਦੀ ਹਾਲੀ ਗੱਲ ਤੇ ਹੋਈ ਨੀ ਸਾਡੀ ਹਾਲੀ ਆਸਤੇ ਆਸਤੇ, ਧੀਰੇ ਧੀਰੇ ਕਰਵਾਉਣ ਡੇ, ਤਾਂ ਫਿਰ ਇੱਕੋ ਵਾਰੀ ਪੈਸੇ ਵੀ ਜ਼ਿਆਦਾ ਲੱਗਦੇ ਆ
ਹਾਂ ਹਾਂ, ਉਹ ਤਾਂ ਹੈਂਗਾ ਹੀ, ਆਰਾਮ ਆਰਾਮ ਨਾਲ, ਹਾਂ ਘਰ ਦਾ ਕੰਮ ਤੇ ਆਰਾਮ ਆ ਹਾਂ ਮਾਲੀ ਹੁੰਦਾ ਹੈ
ਓ ਤੇ ਐ ਤੇ ਬਸ ਥੋੜਾ-ਥੋੜਾ ਕਰਕੇ ਕਰਵਾ ਰੲੇ ਆਂ ਹੁਣੇ।
ਹੂੰ, ਹਾਂਜੀ ਨੲੀਂ ਓ ਤੇ ਅਰਾਮ-ਅਰਾਮ ਨਾਲ ਵੀ ਓ ਤੇ ਜੋ ਵੀ ਕਰਾਂਦਾ ਰਾਮ ਅਰਾਮ ਆਲੀ, ਕਰ ਦਾ ਕੰਮ ਔਰ ਵਿਆਹ ਦਾ ਕੰਮ ਇਸ ਖਰਾ ਰੈਂਦੈ ਕਦੇ ਖਤਮ ਈ ਨੀ ਹੁੰਦਾ।
ਅਹੰ ਹੰ ਓ ਤੇ ਆਖਰੀ ਤੱਕ ਲਾਸਟ ਤ ਲੱਗਾ ਰੈਂਦੈ।
ਥੋੜਾ-ਥੋੜਾ-ਥੋੜਾ-ਥੋੜਾ ਕਰਕੇ ਨਾ ਵੱਦਾ ਈ ਰਹਿੰਦੈ ਕੰਮ ਏ।
ਉਹ ਤੇ ਸਹੀ ਗੱਲ ਆ ਹਮ ਵਿਆਹ ਤੋਂ ਯਾਦ ਆਇਆ ਮੈਨੂੰ ਵਿਆ ਦੀ ਸ਼ੋਪਿੰਗ ਵੀ ਕਰਨੀ ਐ ਵਿਆ ਤੋਂ ਯਾਦ ਆ ਮੈਨੂੰ ਵੀ ਸ਼ੋਪਿੰਗ ਕਰਨੀ ਵਿਆ ਦੀ ਮੇਰੀ ਫਰੈਂਡ ਦਾ, ਅ ਮੇਰੀ ਫਰੈਂਡ ਦਾ ਵਿਆਅ ਵਾ। ਤੇ ਓਨੇ ਸੱਦਿਆ, ਹੂੰ, ਕੈਂਦੀ ਚਲ ਤਰਾ ਨੲੀਂ ਨੲੀਂ ਬਾਰ ਰੈਂਦੀ ਆ, ਖਾਸ ਏਆ ਨਾ ਤੇ ਜਾਣਾ ਵੀ ਪੈਣਾ ਵਾ। ਅ ਫੇਰ ਓ ਵੀ ਮੇਰੇ ਚ ਵਿਆ ਚ ਆਈ ਸੀ।
ਹਾਂ ਜਿਹੜੇ ਖ਼ਾਸ ਨੇ ਫਿਰ, ਜਿਹੜੇ ਖ਼ਾਸ ਨੇ ਓਨਾਂ ਤੇ ਤੇ ਜਾਨਾ ਈ ਪੈਂਦੈ ਫਿਰ।
ਹਾਂਜੀ ਓਈ ਫਿਰ ਕਹਿਣ ਡ ਸੀ ਕਹਿੰਦੇ ਨੲੀਂ ਤੈਨੂੰ ਆਣਾ ਈ ਪਏਗਾ ਤੇ ਨਾਲ ਹਾਂ ਨਾਲੇ ਹਸਬੈਂ ਨੂੰ ਗੁੜੀਆਂ ਨੂੰ ਵੀ ਲੈ ਕੇ ਆਉਣਾ ਕਰਕੇ, ਤੇ ਮੈਂ ਕਿਹਾ ਅੱਛਾ ਠੀਕ ਹੈ ਹੁਣ ਆਊਂਗੇ ਮੈਂ ਕਿਹਾ, ਮੈਂ ਤੇ ਆ ਸਕਦੀ ਕੰਮ ਵਾਲਿਆਂ ਦਾ
ਹਾਂ, ਖਰੀਦਦਾਰੀ ਹੋਈ ਹੋ ਗਈ, ਕਿ ਨਹੀਂ ਹੋਈ?
ਨਹੀਂ, ਹਾਲੀ ਕਰਨੀ, ਉਹੀ ਤੇ ਮੈਂ ਤੁਹਾਨੂੰ ਕਹਿਣ ਲਗੀ, ਵਿਆਹ ਤੋਂ ਯਾਦ ਆਇਆ ਕਿ ਸਾਡੀ ਵੀ ਸ਼ੋਪਿੰਗ ਕਰਨ ਵਾਲੀ ਅਗਲੇ ਮਹੀਨੇ ਹੈ। ਨਹੀਂ ਅੱਜ ਹੁਣ ਕੀ ਜੁਲਾਈ, ਨਾ ਅਗਸਤ ਚ ਉਹਦਾ ਵਿਆਹ ਹਾਲੀ ਪਏ, ਦੋ ਮਹੀਨੇ ਵਿੱਚ ਫਿਰ ਵੀ
ਕਿਸੇ ਦਾ ਵਿਆਹ ਆ ਜਾਂ ਜਾਏ ਰਿਸ਼ਤੇਦਾਰੀ ਚ, ਜਾਂ ਫਰੈਂਡ ਸਰਕਲ ਚ ਤਾਂ ਖਰਚ ਖਰਚਾ ਸਾਡਾ ਵੱਧ ਜਾਂਦਾ
ਹਾਂ, ਬੇਟਾ ਦਰਵਾਜ਼ਾ ਢੋਕ ਕੇ ਆਈ, ਤੇ ਗਾ ਨਾ ਵਿੱਚ ਵਢ ਜਾਏ ਘਰ ਅੰਦਰ ਵੜ ਜਾਏ, ਦਰਵਾਜ਼ਾ ਢੋਹ ਕੇ ਆਣਾ
ਉਹਨਾ ਦਾ ਇੰਨਾ ਖਰਚਾ ਨਹੀਂ ਰਹਿੰਦਾ, ਜਿੰਨਾ ਸਾਡਾ ਖਰਚਾ ਹੋ ਜਾਂਦਾ
ਹਾਂਜੀ, ਉਹ ਤੇ ਆ ਸਹੀ ਗੱਲ ਨਹੀਂ ਉਹਨਾਂ ਤਾਂ ਵੀ ਅਗਲਿਆਂ ਦਾ ਵੀ ਹੁੰਦਾ ਹੀ, ਆਖਿਰ ਵਿਆਹ ਵਾ, ਸਾਡਾ ਵੀ ਹੋ ਜਾਂਦਾ ਕੱਪੜੇ ਲੈਣੇ
ਹਾਂ
ਫੇਰ ਜਾ ਕੇ ਫੇਰ ਉੱਥੇ ਰਹਿਣਾ ਵੀ ਪੈਣਾ, ਤੇ ਫੇਰ ਚੱਜ ਦੇ ਕੱਪੜੇ ਪਾਵਾਂਗੇ ਜਾਵਾਂਗੇ। ਫੇਰ ਘਰ ਵਾਸਤੇ ਵੀ ਲੈਣੇ ਪੈਣੇ ਨਵੇਂ ਕੱਪੜੇ
ਉਹ ਤੇ ਜ਼ਰੂਰੀ ਹੈ ਲੈਣਾ
ਹਾਂਜੀ, ਓਹੀ ਨਾ, ਹੋ ਤੇ ਆ ਪਰ ਫੇਰ ਇਹ ਹੋ ਜਾਂਦਾ ਨਾ ਕਿ ਫੇਰ ਜਾਣ ਡ, ਤਾਂ ਥੋੜਾ ਜ ਦਿਖਾਵਾ ਵੀ ਕਰਨਾ ਪੈਂਦਾ, ਫਿਰ ਚੰਗੇ ਚੰਗੇ ਕੱਪੜੇ ਪਾਉਣੇ ਪੈਂਦੇ ਆ
ਦਿਖਾਵੇ ਦੀ ਤੇ, ਦਿਖਾਵੇ ਦੀ ਤੇ ਦੁਨੀਆਂ ਆ ਗਈ ਹੈ।
ਉਹੀ ਨਾ ਫੇਰ ਦੇਖੋਗੇ, ਤੇ ਫੇਿਰ
ਹਾਂ ਦੁਨੀਆਂ ਰਹੀ ਦਿਖਾਵੇ ਦੀ ਗਈ ਹੈ।
ਹੋਰ ਕੀ, ਫੇਰ ਵੇਖ ਕੇ ਫੇਰ ਜੱਜ ਕਰਦੇ ਆ ਕਿ ਇਹਦੇ ਕੋਲ ਤੇ ਕੁਛ ਨਹੀ ਜਾਓ ਥੋੜਾ ਮਾੜੇ ਕੱਪੜੇ ਲੋ, ਫੇਰ ਕਹਿਣਾ ਲੈ ਦੇਖੋ ਕੁਛ ਨੀ ਹੈਗਾ।
ਬਾਹਰ ਵਾਲੇ, ਬਾਹਰ ਵਾਲੇ ਇਨਾ ਜੱਜ ਨੀ ਕਰਦੇ, ਜਿੰਨਾ ਰਿਸ਼ਤੇਦਾਰ ਕਰਨਗੇ।
ਹਾਂਜੀ, ਉਹੀ ਨਾ, ਫੇਰ ਉਹੀ ਬੋਲੂਗੇ ਕਿ ਲੈ ਇਹਨਾਂ ਕੋ ਕੁਛ ਨੀ ਹੈਗੇ, ਕਿਹੋ ਜਿਹੇ ਕੱਪੜੇ ਪਾਏ ਹੈਗੇ ਨੇ। ਕਿਸ ਤਰ੍ਹਾਂ ਦੇ, ਕਿੱਤੇ ਆ, ਕੋਈ ਫਿਰ ਵੇਖ ਵੇਖ ਕੇ ਲੈਣੇ ਪੈਂਦੇ ਆ। ਮੈਨੂੰ ਉਨ੍ਹਾਂ ਇਹ ਨੀ ਹੈਗਾ ਮਹਿੰਗਾ ਸਸਤੇ ਦਾ, ਮਤਲਬ ਕੱਪੜਾ ਚੰਗਾ ਹੋਣਾ ਚਹੀਦਾ ਪਾਇਆ। ਚੰਗਾ ਲੱਗਣਾ ਚਾਹੀਦਾ ਬਸ
ਨਹੀਂ ਤੇ ਬਰਾਂਡਿਡ ਵੀ ਉਹ ਬ੍ਰਾਂਡ ਬਰੂਡ ਵੀ, ਬ੍ਰਾਂਡ ਵੀ ਉਹੀ ਸ਼ਰਟ ਪਾਨੀ ਹੈ, ਉਹੀ ਪਾਣਾ ਹੈ, ਔਰ ਲੋਕਲ ਵੀ ਉਹੀ ਪਾਨੀ।
ਲੋਕਲ ਵੀ, ਉਹੀ ਪੈਣਾ ਹਾਂਜੀ, ਉਹੀ ਨਾ ਲੁੱਕ ਉਹਨੇ ਵੀ ਉਹੀ ਕੰਮ ਕਰਨਾ ਵਾ, ਤੇ ਮਹਿੰਗੇ ਨੇ ਵੀ ਉਹੀ
ਤੁਸੀਂ ਬ੍ਰਾਂਡ ਤੁਸੀਂ ਦੇਖੋ ਬ੍ਰਾਂਡ ਦਸ ਸਾਲ ਪਾਓਗੇ ਨਾ, ਤੇ ਤੁਹਾਡਾ ਜੀਅ ਆੱਕ ਜਾਉਗਾ। ਤੁਸੀਂ ਇਹ ਜੇ ਤੁਸੀਂ ਲੋਕਲ ਛੇ ਮਹੀਨਾ ਪਾਓਗੇ, ਫਾੜ ਫੁੜ ਕੇ ਦੂਜੀ ਨਵੀ ਖਰੀਦ ਲਓਗੇ
ਹੋਰ ਕੀ
ਲੇਕਿਨ ਬ੍ਰਾਂਡ ਨੂੰ ਨਾ ਤੁਸੀਂ ਕਿਸੇ ਨੂੰ ਦੇ ਸਕਦੇ ਹੋ਼, ਨਾ ਤੁਸੀਂ ਫਾੜ ਸਕਦੇ ਹੋ, ਕੁਛ ਨਹੀਂ ਕਰ ਸਕਦੇ
ਉਹੀ ਨਾ
ਫਿਰ ਲੱਗਦਾ ਇੰਨੇ ਦੀ ਆਈ ਸੀ, ਫੇਰ ਇੰਨੇ ਦਾ ਕੱਪੜਾ ਆਇਆ ਸੀ, ਇੰਨੇ ਦਾ ਸਮਾਨ ਆਇਆ ਸੀ, ਬੰਦੇ ਦਾ ਜੀਅ ਨਹੀਂ ਕਰਦਾ ਫਿਰ, ਲੇਕਿਨ ਜਿਹੜਾ ਜਿਹੜਾ ਲੋਕ ਕੱਪੜਾ ਉਹ ਜਲਦੀ ਹੰਡ ਜਾਂਦਾ, ਤੇ ਜਲਦੀ ਉਹਨੂੰ ਕਰਕੇ ਖ਼ਤਮ ਕਰ ਦਿੰਦੇ ਨੇ ਬੰਦੇ ਨੂ
ਹੂ -ਹੂ ਹੂ, ਉਹ ਤੇ ਹੈ, ਹਾਂਜੀ, ਉਹ ਤੇ ਹੈ ਸਹੀ ਗੱਲ ਆ
ਲੇਕਿਨ ਤੁਸੀਂ ਬਰਾਂਡ ਲੈ ਕੇ ਬੈਠੇ ਹੋ, ਤੇ ਫੇਰ ਉਹ ਤੁਸੀਂ ਦਸ ਸਾਲ ਵੀ ਤੁਹਾਡੇ ਕੋਲ ਉਹੀ ਚੱਲਦੇ ਹੋ ਕਿਉਂਕਿ ਚਲਾਨਣਾ ਪਏਗਾ
ਹਾਂਜੀ, ਔਹੀ ਤੇ ਔ ਸਹੀ ਗੱਲ ਐ-
ਤੁਸੀਂ ਔਹਨੂੰ ਨਾ ਸੁੱਟ ਸਕਦੇ ਹੋ ਨਾ ਕਿਸੇ ਨੂੰ ਦੇ ਸਕਦੇ ਹੋ ਤੁਹਾਨੂੰ ਦੁੱਖ ਹੋਏਗਾ ਔਹ
ਹਾਂਜੀ ਚਲੋ ਠੀਕ ਹੈ, ਫੇਰ ਰੱਖਦੀ ਹਾਂਜੀ।